ਹੋ
ਹਾਂਜੀ ਸਸ ਸ੍ਰੀ ਕਾਲ ਜੀ। ਬਸ ਵਧੀਆ। ਤੁਸੀ ਸੁਣਾਓ ਕਿੱਦਾਂ ਫੋਨ, ਫਿਰ ਕਿੱਦਾਂ ਫੋਨ ਕੀਤਾ?
ਕੀ ਐ। ਹੰ, ਕੀਤਾ ਬਸ ਸ਼ੋਪਿੰਗ ਦਾ ਮਨੰ ਸੀ। ਤੇ ਮੈਂ ਕਿਆ ਚਲੋ ਪੁੱਛੋ ਤੀ ਕੀ ਹਿਸਾਬ ਕਿਤਾਬ ਏ ਤੁਆਡੇ ਏੱਧਰ ਮਤਲਬ ਹੈ ਕੋਈ ਸ਼ੋਪਿੰਗ ਮੌਲ?
ਬੜੇ ਨੇ ਸਾਡੇ ਏੱਥੇ ਬੋਤ ਈ ਮੌਲ
ਅੱਛਾ-ਅੱਛਾ ਤੇ ਕਿਸ ਤਰ੍ਹਾਂ ਦੀ ਚੀਜ਼ ਮਿਲਦੀ ਏ ਕੋਈ ਬੈਨੀਫਿਟ ਹੁੰਦੈ ਮੌਲ 'ਚ ਚੀਜ਼ ਲੈਨ ਦਾ?
ਬੜਾ ਬੈਨੀਫਿਟ ਏ ਬੋਤ ਜਿਆਦਾ, ਮਤਲਬ ਕਿ ਜੜੀ ਚੀਜ ਬਾਰ ਸੌ ਦੀ ਏ ਤੇ ਓਥੇ ਸੱਠ ਦੀ ਮਿਲ ਜਾਂਦੀ ਏ।
ਸਈ 'ਚ?
ਹਾਂ, ਅਸੀ ਤੇ ਸਭਰਾ ਸਮਾਨ ਮਤਲਬ ਕਿ ਮੌਲ 'ਚੋਂ ਈ ਲਿਆਈਦਾ ਹੁੰਦੈ।
ਅੱਛਾ-ਅੱਛਾ, ਤੁਸੀ ਕੀ ਮਤਲਬ ਕਿ ਸ਼ੋਪਿੰਗ ਮਤਲਬ ਹਰ ਸ ਘਰ ਦਾ ਸਮਾਨ ਵੀ ਓਥੋਂ ਈ ਲਿਆਂ
ਸਭ-ਸੁਭ, ਅਸੀ ਦੁਕਾਨਾਂ ਤੋਂ ਲੈਂਦੇ ਈ ਨੀ ਆਂ। ਸਾਰਾ ਮਤਲਬ ਕਿ ਕਰਿਆਨਾ ਵੀ ਮਿਲ ਜਾਂਦੈ, ਸਾਬਨ ਦਾਨਾ
ਹਾਂ, ਰ ਨੀ ਮੈਂ ਸੁਨ ਮੈਂ ਸੁਨਿਐ ਕਿ ਓਥੇ ਈ ਸ਼ੋਪਿੰਗ ਕਰੋ ਓਥੇ ਕੁਛ ਪ੍ਰਾਈਜ਼ ਵਗੈਰਾ ਵੀ ਮਿਲਦੇ ਨੇ।
ਨਈ-ਨਈ ਓ ਤੇ ਜਦੋਂ ਨਵੇਂ-ਨਵੇਂ ਖੁੱਲਦੇ ਨੇ ਨਾ ਤਦੋਂ ਐਡਵਰਟਾਈਜ਼ ਕਰਨ ਆਸੇ ਐ ਲੋਕੀ ਕਰਦੇ ਨੇ। ਹੂੰ, ਉਝ ਸਕੀਮ ਦਿੱਤੀ ਦੀ ਏ ਬਾਏ ਵਨ ਗੈੱਟ ਵਨ ਫ੍ਰੀ।
ਅੱਛਾ-ਅੱਛਾ ਨਈ ਤੁਸੀ ਕਿਚਨ ਦਾ ਸਮਾਨ ਵੀ ਓਥੇ ਲੈਂਦੇ ਓ?
ਸਾਡਾ ਸਭ ਕੁਛ ਓਥੇ ਈ ਐ। ਅਸੀ ਕ੍ਰੋਕਰੀ ਵਗੈਰਾ, ਫੁਟਵੇਅਰ ਕੱਪੜੇ, ਫੇਰ ਘਰ ਦਾ ਕਰਿਆਨਾ ਰਾਸ਼ਨ, ਦਾਨਾ, ਸਭ ਕੁਛ ਇੱਕੋ ਹੀ ਮੋਲ ਚ' ਮਿਲ ਜਾਂਦਾ ਹੈ ਸਾਰਾ।
ਤੇ ਨੇੜੇ ਈ ਏ ਤੁਹਾਡੇ?
ਹਾਂ, ਮੇਰੇ ਘਰ ਦੇ ਤੇ ਬਸ ਇੱਕ ਕਿਲੋਮੀਟਰ ਦੂਰ ਤੇ ਇੱਕ, ਦੋ ਮੋਲ ਐ। ਇੱਕ ਨੈਸ਼ਨਲ ਰੂਮ ਮ ਰਾਜੇ
ਜਿਨਾ ਮੋਲ ਚ' ਗਏ ਤੇ ਹੈਗੇ ਆ ਬਹੁਤ ਵਾਰ। ਬਟ, ਸ਼ੋਪਿੰਗ ਤੇ ਮੈਂ ਕੱਪੜਾ-ਵੱਪੜਾ ਦੇਖ ਲੈਂਦੀ ਹਾਂ ਬੱਚੇ ਦਾ। ਬਟ ਇਹ ਐ ਸ਼ੋਪਿੰਗ ਨੀ ਕੀਤੀ।
ਸਾਨੂੰ, ਸਾਨੂੰ ਤੇ ਦਸਾ ਮਜ਼ਾ ਹੀ ਨਹੀਂ ਆਉਂਦਾ ਦੁਕਾਨਾਂ ਜਾਣਦਾ ਅਸੀਂ ਤੇ ਕੀ ਕਰਨੇ ਆ, ਕੋਈ ਚੀਜ਼ ਨੀ ਹੁੰਦੀ, ਨਾ ਮੂਲ ਚ' ਜਾਂਦੇ ਹਾਂ, ਇੱਕ ਦੇ ਨਾਲ ਚਾਰ ਚੀਜ਼ਾਂ ਆ ਜਾਂਦੀਆਂ ਨੇ ਘਰ ਦੀਆਂ।
ਹਾਂ ਉਹ ਤੇ ਹੈ, ਬਟ ਐ ਕਿ ਨਹੀਂ ਪਤਾ ਕੀ ਇੱਥੇ ਨਾ ਇਕੱਲੇ ਕਰਕੇ ਨਹੀਂ ਜਾਨ ਹੁੰਦਾ
ਹੁਣ ਦੇਖੋ ਬ ਦੋ ਦਿਨ ਪਹਿਲੇ ਮੈਂ ਮੇਰੇ ਘਰ ਦਾ ਥੋੜਾ ਸਮਾਨ ਮੁਕਿਆ ਸੀ, ਤੇ ਫੇਰ ਮੈਂ ਦੋ ਦਿਨ ਪਹਿਲੇ ਗਈ, ਰਾਤੀ ਮੇਰੀ ਫਰੈਂਡ ਆ ਗਈ, ਉਹ ਕਹਿੰਦੀ ਤੁਸੀਂ ਮੋਲ 'ਚ ਚੱਲੋ ਮੇਰੇ ਨਾਲ।
ਦਸਿਆ ਨਹੀ ਹੁੰਦਾ ਨਾ ਆਫਿਸ। ਸਾਥ ਹੋਏ ਨਾ ਤੇ ਬੰਦਾ, ਚਲੋ, ਮੋਲ ਹੋ ਹੀ ਆਂਦਾ ਤੇ ਕੋਈ ਚੀਜ਼ ਬਣੇ ਦੋ-ਚਾਰ ਲੈ ਈ ਆਂਦਾ, ਇਥੇ ਕੱਲੇ ਜਾਣਾ ਬੜਾ ਔਖਾ ਐ।
ਮੇਰਾ ਤੇ ਖ਼ੈਰ ਫਰੈਂਡ ਸਰ ਕੈਲੀ ਬਹੁਤ ਵਧੀਆ ਹੈਗਾ ਵੇ, ਇੱਕ ਫਰੈਂਡ ਮੇਰੀ ਬੰਨੀ ਵੀ ਐ, ਉਹ ਬਹੁਤ ਹੀ ਅੱਛੀ ਉਹਨੂੰ ਮੇਰੇ ਬਿਨਾ ਚੱਲਦਾ ਹੀ ਨਹੀਂ ਹੈ, ਕੋਈ ਵੀ ਕੰਮ ਕਰਨਾ ਹੁੰਦਾ, ਉਹਨੇ ਮੈਨੂੰ ਹੀ ਕਹਿਣਾ ਹੁੰਦਾ ਵੈ।
ਨੇੜੇ ਹੋਣੀ ਆ ਫੇਰ ਕੋਲ
ਪਹਿਲੇ ਮੇਰੇ ਨਾਲ ਹੀ ਰਹਿੰਦੀ ਸੀ ਮੰਮੀ ਬਲੋਕ 'ਚ ਫੇਰ ਹੁਣ ਮੈਂ, ਥੋੜਾ ਬਲੌਕ, ਮੇਰਾ ਘਰ ਥੋੜਾ ਪਰੇ ਲਈ ਲਿੱਤਾ ਵੇ। ਹਨ, ਸਾਡੀ ਕੰਟੀਨਿਊ ਉਸ ਤਰ੍ਹਾਂ ਹੀ ਮਤਲਬ ਕਿ ਬੰਨੇ ਦੀ ਹੈ। ਸੱਤ-ਅੱਠ ਸਾਲ ਤੋਂ ਹੀ ਬੰਨੀ ਦੀ ਹੈ।
ਕੋਈ ਹੈਗੀ ਹੈ ਮਤਲਬ ਜਾਣਕਾਰੀ ਸਬ ਨਾਲ ਹੈ ਵ, ਪਰ ਕੋਈ ਉਹੋ ਜਿਹੀ ਫਰੈਂਡਸ਼ਿਪ ਨੀ ਰੱਖ ਠਕ ਗ, ਕਿਉਂਕਿ ਨਾਲ ਇੱਥੇ ਮੋਲ ਹੈਗੇ ਵੀ ਦੂਰ ਨੇ ਥੋੜਾ।
ਅਸੀਂ ਤਾਂ ਦੇਖੋ, ਸਾਡੇ ਵੱਡੇ ਸ਼ਹਿਰ 'ਚ ਰਹਿੰਦੇ ਹਾਂ ਸਨੂੰ ਤੇ ਵਈ ਐ ਸਭ ਚੀਜ਼ਾਂ ਦਾ ਦੇਖ-ਵੇਖ ਕੇ ਪਰਖ-ਪੁਰਖ ਕੇ ਸਭ ਕੰਮ ਕਰਦੇ ਹਾਂ ਅਸੀਂ। ਇਹ ਜਿੱਥੋਂ ਸਾਨੂੰ ਥੋੜਾ ਬੈਨੀਫਿਟ ਮਿਲਿਆ।
ਓਹੀ ਸੋਚ ਰਹੀ ਸੀ, ਸਮਾਨ ਥੋੜਾ ਮੁਕਿਆ ਦਾ ਸੀ। ਤੇ ਕਹਿ ਰਹੀ ਸੀ ਇੱਕ ਫਰੈਂਡ ਮੇਰੀ ਕਿ ਮੋਲ 'ਚ ਅੱਛਾ ਮਿਲ ਜਾਂਦਾ, ਤੇ ਮੈਂ ਤਾਂ ਕਦੇ ਨੀ ਸ਼ੋਪਿੰਗ ਅਸੀਂ ਮੋਲ ਜਾਈਦਾ, ਥੋੜਾ ਘੁੰਮਣ-ਸ਼ੁਮਣ ਚਲੋ ਘੁੰਮ ਲਿਆ, ਦੇਖ਼ ਲੀਤਾ। ਕੋਈ ਬੱਚੇ ਦਾ ਕੱਪੜਾ-ਕੁੱਪੜਾ ਲੈਂਂਦਾ, ਹੋਰ ਸਮਾਨ ਕਿਚਣ ਦਾ ਨੀ ਕਦੇ ਲਿਤਾ।
ਹੁਣ ਤੁਸੀਂ ਦੂਰ ਹੀ ਕੀ ਜਾਓ, ਦੋ ਦਿਨ ਪਹਿਲੇ ਮੈਂ ਔਰ ਮੇਰੀ ਗੁੜੀਆ ਗਏ ਸੀ ਮੋਲ 'ਚ ਤੇ ਉਹਨੇ ਇੱਕ ਮਤਲਬ ਕੀ ਸਲੀਪਰ ਪਸੰਦ ਕੀਤੇ ਤੇ ਉੱਥੇ ਮਤਲਬ ਕਿ ਡੇਢ ਸੌ ਰੁਪਏ ਦੇ ਸੀ, ਤੇ ਅਸੀਂ ਦੂਜੀ ਦ
ਤੁਸੀਂ ਮੋਲ 'ਚ ਲਿਆਂਦੇ ਹੋ, ਤੇ ਓਥੇ ਫੇਰ ਚੀਜ਼ ਹੋ ਜਾਂਦੀ, ਰਿਟਰਨ ਹੋ ਜਾਂਦੀ, ਐਕਸਚੇਂਜ ਹੋ ਜਾਂਦੀ ਹੈ?
ਹਾਂ ਸੱਤ ਦਿਨ ਦਾ ਟਾਈਮ ਹੁੰਦਾ ਵੈ।
ਅੱਛਾ ਅੱਛਾ।
ਹਮ, ਅਸੀਂ ਕੱਪੜੇ ਵੀ ਲਿਆਦੇ ਹਾਂ ਨਾ, ਹਾਂ। ਕੱਪੜੇ ਵੀ ਲਿਆਦੇ ਹਾਂ, ਜੇ ਘਰ ਆਉਂਦੇ ਹਾਂ, ਸਾਨੂੰ ਪਸੰਦ ਨੀ ਆਂਦੇ, ਤੇ ਜਾਂ ਫੇਰ ਸਾਈਜ਼ ਚ ਪ੍ਰੋਬਲਮ ਹੁੰਦੀ ਹੈ ਫੇਰ ਕੁਛ ਨੀ ਤੇ ਸੈਵਨ ਡੇਜ਼ ਚ ਅਸੀ ਰਿਟਨ ਵੀ ਕਰ ਆਨੇ ਆਂ।
ਫੇਰ ਓ ਕੁਛ ਦਿੰਦੇ ਹੋਣੇ ਨਾ ਤੁਆਨੂੰ ਓ
ਹਾਂ, ਕੁਛ ਅ ਮਤਲਬ ਕੁਛ ਮੁੱਲਾਂ ਦਾ ਏ ਹਾਂ ਕੁੱਛ ਬਿੱਲ ਹੁੰਦਾ ਨਾ ਓ ਬਿੱਲ ਤੇ ਲੈ ਕੇ ਈ ਜਾਣਾ ਪੈਂਦਾ ਐ ਨਾ, ਜੇ ਬਿਲ ਗਵਾਚ ਗਿਆ ਤੇ ਫੇਰ-ਫੇਰ ਨੀ ਓ ਸੁਣਦੇ, ਫੇਰ ਓ ਮੰਨਦੇ ਈ ਨੀ ਗੱਲ ਨੂੰ
ਅੱਛਾ ਤੇ ਇੰਨਾ ਨੂੰ ਓਨਾਂ ਨੂੰ ਹੁੰਦਾ ਵੀ ਆਪਣੀ ਮੋਲ ਦੀ ਚੀਜ ਐ।
ਪਰ ਨਾ ਓ ਠੀਕ ਐ ਓਨਾਂ ਨਾਲੇ ਮੋਲ ਚ ਹਜ਼ਾਰੋ ਸਮਾਨ ਹੁੰਦੇ ਨੇ ਮੁਨਕੀ ਦਾ ਰੇਟ ਕੀ ਅ? ਕੇ ਓਨਾਂ ਨੂੰ ਥੋੜੀ ਪਤਾ ਹੁੰਦੈ ਕੀਦਾ ਰੇਟ ਕਿਦਾ ਓਨਾ ਨੂੰ ਬਾਰ ਕੋਡ ਤੇ ਚਾਈਦਾ ਨਾ ਉਸ ਚੀਜ਼ ਵਾਸਤੇ
ਹੂੰ-ਹੂੰ।
ਓ ਜਿਸ ਤਰਾਂ ਈ ਬਾਰ ਕੋਡ ਸਕੈਨ ਕਰਨਗੇ ਉਸ ਤਰਾ ਈ ਓਨਾਂ ਦੇ ਸਾਮਣੇ ਰੇਟ ਆ ਜਾਏ ਪਤਾ ਲੱਗ ਜੇਗਾ ਵੀ ਹਾਂ ਏ ਸਾਡੇ ਮੋਲ ਤੋਂ ਖਰੀਦੀ ਦੀ ਐ ਚੀਜ਼।
ਹਾਂ ਮੈਂ ਬੜੇ ਜਾਣੇ ਕੁਛ ਖਰਚੇਆ ਤੇ ਮੈਂ ਕਿਚਨ ਦਾ ਤਾਂ ਕਦੀ ਨੀ ਖੈਰ ਲਿੱਤਾ ਮੌਲ ਚੋ ਸੋਚਦੀ ਪਈ ਆ ਕਿਚਨ ਦਾ ਵੀ ਦੇਖੀਏ ਲੈ ਕੇ। ਕੁਛ ਵਾਸ਼ਰੂਮ ਦਾ ਐ, ਮੁੱਕੇਆ ਹੋਏਆ ਸਮਾਨ
ਆਟਾ, ਦਾਲਾਂ, ਸ਼ੈਂਪੂ, ਸਰਫ, ਕੱਪੜੇ ਧੋਣ ਦਾ ਸਾਬਨ
ਕਦੀ ਅ ਪਤਾ ਕੀਤਾ ਪ੍ਰਾਈਜ਼ ਦਾ ਕਦੀ ਬਾਹਰ ਦਾ ਤੇ ਏਦਰ ਦਾ
ਬੋਤ ਫਰਕ, ਬੋਤ ਫਰਕ ਪੈਂਦਾ ਐ ਹੁਨ ਮੈਂ ਦੇਖੋ ਨਾ ਚਾਹ ਪੱਤੀ ਮੇਰੀ ਜੇੜੀ ਦੁਕਾਨ ਐ ਨਾ ਨਾਲ ਈ ਕਰਿਆਨੇ ਦੀ, ਓਥੇ ਦੋ ਸੌ ਵੀ ਦੀ ਐ। ਹੁਨ ਮੈਂ ਓਥੋਂ ਲੇਆਈ ਆਂ ਤੇ ਵਨ ਏਟੀ ਫਾਈਵ ਦੀ ਮਿਲਦੀ ਐ ਮੈਨੂੰ।
ਦੋ ਸੌ ਵੀਹ ਤੇ ਪਾਈਆ।
ਇੱਕ ਸੌ ਪਚਾਸੀ ਕਿੱਲੋ।
ਕਿੱਲੋ ਤੇ ਓਥੇ-ਓਥੇ ਕਿਸ ਤਰਾਂ
ਓਥੇ ਮੋਲ ਚ ਇੱਕ ਸੌ ਪਚਾਸੀ ਰੁਪਏ ਕਿੱਲੋ ਮਿਲਦੀ ਐ।
ਤੇ ਬੰਦਾ, ਥੋੜੀ ਬੋਤ ਜ਼ਾਦਾ ਚੀਜ਼ਾਂ ਲੈ ਲੇ ਤੇ ਥੋੜਾ ਬੈਨੀਫਿਟ ਮਿਲ ਜਾਂਦਾ। ਐਕਚੁਲੀ ਸਾਡੇ ਹੈ ਬੜੀ ਦੂਰ ਐ ਨਾ ਫੇਰ ਕਿਓਂਕੀ ਜੈਂਟਸ ਈ ਜਾਏ ਨਾਲ ਤਾਂ ਐ। ਕੱਲੇ ਤੇ ਜਾ ਨੀ ਸਕਦੇ ਨਾ ਈ ਸਾਨੂੰ ਕੋਈ ਆਪਣੀ ਵੀਕਲ ਚਲਾਨੀ ਆਂਦੀ ਐ।
ਮੇਰਾ ਤੇ ਕੀ ਹੁੰਦਾ ਆਈਡੀਆ ਮਤਲ ਕਿ ਇੱਕ ਤੋਂ ਲੈ ਕੇ ਦਸ ਤਾਰੀਖ ਦੇ ਵਿੱਚ ਮੈਂ ਸਮਾਨ ਲੈ ਆਨੀ ਆਂ ਕਿਓਂਕੇ ਥੋੜਾ ਕੀ ਇੱਕ ਤੋਂ ਲੈ ਕੇ ਦਸ ਤਾਰੀਖ ਤੱਕ ਹਫਤੇ ਵਗੈਰਾ ਵੀ ਨਿਕਲ ਜਾਂਦੇ ਨੇ ਸਬ ਹੁੰਦੈ। ਤੇ ਇਸ ਲਈ ਕਿ ਆਪਣਾ ਟਾਈਮ ਪੀਰੀਅਡ ਬਨੇਆ ਦਾ ਐਮੈ ਕੀ ਪੰਦਰਾਂ ਦਿਨ ਚ
ਫੇਰ ਆਪਣੀ ਵੀਕਲ ਚਲਾ ਲੈਂਦੇ ਹੋਣੇ ਨਾ, ਫਿਰ ਜਾਂ ਜਾਂਦੇ ਕਿਸ ਤਰਾਂ ਓ? ਬਸ ਫੇਰ ਓਹੀ ਨਾ ਤੁਸੀਂ ਆਪਣੇ ਅਸੀਂ ਡਿਪੈਂਡ ਆਂ ਕਿਸੇ ਉੱਤੇ ਆਪਣੀ ਵੀ ਚਲਾਣੀ ਹੋਏ ਤਾਂ ਬੰਦਾ ਦੋ ਮਿੰਟ ਚ ਜਾ ਕੇ ਚਲੋ ਚੀਜ਼ ਲੈ ਆਂਦਾ, ਅਸੀਂ ਫੇਰ ਇੱਥੋਂ ਕੋਈ ਮਿਲਦੀ ਨੀ ਕੋਈ ਟਰਾਂਸਪੋਟ ਜਾਣ ਵਾਸਤੇ।
ਅਸੀਂ ਤੇ ਅਗਰ ਆਪਣੇ ਆਦਮੀਆਂ ਤੇ ਡਿਪੈਂਡ ਹੋ ਜਵਾਂਗੇ ਨਾ ਤੇ ਸਾਨੂੰ ਤੇ ਕੁਛ ਮਿਲੇਗਾ ਵੀ ਨੀ
ਓਹੀ ਗੱਲ ਐ ਨਾ ਜੈਂਟਸ ਦੇ ਉੱਪਰ ਡਿਪੈਂਡ ਆ, ਜੈਂਟਸ ਅੱਗੀ ਥੱ ਕੇ ਵੇ ਆਂਦੇ ਨੇ ਕੰਮ ਤੇ ਓਨਾਂ ਕੋਲ ਟਾਈਮ ਲਓ। ਫੇਰ ਓ ਵੀ ਥੱਕੇ ਵੇ ਹੁੰਦੇ ਨੇ, ਬਸ ਫੇਰ ਸੋਚ ਰਈ ਸੀ ਮੈਂ ਕਿਆ ਚਲੋ ਜਾਈਏ ਦੇਖਦੀ ਵੀ ਸੀ ਕੋਈ ਮਿਲਦਾ ਨੀ ਪਿਆ ਕੋਈ ਟਰਾਂਸ ਜਾਣ ਆਸਤੇ, ਕਿਓਂਕੇ ਮੇਰਾ ਵੀ ਬੋਤ ਸਮਾਨ ਲਿਆਣ ਵਾਲਾ। ਦੇਖਾਂ ਨੀ ਫੇਰ ਮੈਂ ਕਿਆ ਚਲੋ ਤੁਆਡੇ ਕੋਲੋ ਲੈਂਦੀ ਸਪੈਸ਼ਲ ਕੁਛ।
ਪਤਾ ਕੀ ਹੁੰਦਾ ਮੋਲ ਚ ਜਾਓ ਨਾ ਤੇ ਬੰਦਾ ਕੈਂਦਾ ਚਲੋ ਏ ਚੀਜ਼ ਲਿ ਤੀ ਐ ਤਾਂ ਕੁੱਛ ਅੱਛਾ ਵੀ ਜਾਂਦਾ ਐ ਕਿ ਚਲੋ ਠੀਕ ਐ ਕੈ ਵੀ ਚੀਜ਼ ਲੈ ਲੈਂਨੇ ਆਂ ਦੋ ਦੇ ਨਾਲ ਚਾਰ ਚੀਜ਼ਾਂ ਆ ਜਾਂਦੀਆਂ ਨੇ ਔਰ ਬੈਨੀਫਿਟ ਵੀ ਬੋਤ ਜਾਦਾ ਮਿਲਦਾ ਐ ਆਪਨੇ- ਆਪ।
ਤੁਮ ਸਬ।
ਐਹ ਸਭ ਕੈਂਦੇ ਨੇ, ਮੋਲਾਂ ਦੀ ਚੀਜ਼ਾਂ ਬੇਕਾਰ ਏ ਐ।
ਹਾਂ, ਬਸ ਏਹੀ ਗੱਲ ਦਾ ਡਰ ਲੱਗਦੈ ਨਾ, ਬਈ ਚਲੋ ਪੈਸੇ ਖਰਚ ਕਰ ਲੀਏ, ਚੀਜ਼ ਅੱਛੀ ਨਾ ਨਿਕਲੇ। ਫੇਰ ਮਨ ਦੁਖਦੈ। ਫਿਰ ਮੈਂ ਕੇਆ, ਚਲੋ ਕਿਸੇ ਕੋਲੋ ਪੁੱਛ ਕੇ ਦੇਖ ਲੈਂਦੇ।
ਐਸਾ ਕੁਛ ਨੀ ਹੁੰਦਾ, ਮੈਨੂੰ ਦਸ ਤੋਂ ਪੰਦਰਾਂ ਸਾਲ ਹੋ ਗਏ ਨੇ, ਸਾਨੂੰ ਮੋਲ 'ਚੋ ਈ ਸਮਾਨ ਲਿਆਂਦੇ ਹੋਏ। ਐਦਾ ਕੀ ਹੁੰਦਾ ਏ? ਲੋਕੀ ਕਿਉਂ ਸਸਤਾ ਦੇਂਦੇ ਨੇ? ਕਿਉਂਕਿ, ਐ ਬੋਤ ਕੁਆਂਟਿਟੀ ਦੇ ਵਿੱਚ ਸਮਾਨ ਚੁੱਕਦੇ ਨੇ। ਤੇ ਇਨਾਂ ਨੂੰ ਵੈਸੇ ਈ ਸਸਤਾ ਪੈਂਦਾ ਵੇ, ਫੇਰ ਅੱਗੇ ਪਬਲਿਕ ਸਸਤਾ ਵੇਚਦੇ ਨੇ, 'ਤੇ ਪਬਲਿਕ ਨੂੰ ਸਸਤਾ ਵੇਚਦੇ ਨੇ ਤੇ ਪਬਲਿਕ ਖਰੀਦਦੀ ਵੀ ਜ਼ਿਆਦਾ ਏ। ਫੇਰ
ਦੇਖਾਂਗੇ ਕਿਸੇ ਦਿਨ ਨਾ, ਆਪਨੀ ਪਰਚੀ ਲੈਕੈ ਨਾ, ਰਾਸ਼ਨ ਵਾਲੇ ਦੀ, 'ਤੇ ਮੋਲ 'ਚ ਜਾ ਕੇ ਦੇਖ ਦੇਖਾਂਗੇ ਕੀ ਹਿਸਾਬ, ਤੁਹਾਡੇ ਇਥੇ-ਇਥੇ ਦਾ ਕੀ ਹਿਸਾਬ, ਸਾਡੇ ਇੱਥੇ ਦਾ ਕੀ ਹਿਸਾਬ, ਦੇਖਾਂਗੇ।
ਹੁਨ ਤੇ ਸਾਡੀ ਦਾਲਾਂ 'ਚ ਵੀ ਦਾਅ-ਦਾਅ ਵੀਹ- ਵੀਹ ਰੁਪਏ ਦਾ ਫ਼ਰਕ ਹੁੰਦਾ ਜੇ।
ਹਾਂ, ਦੇਖੋ ਨਾ, ਦਸ-ਦਸ, ਵੀਹ-ਵੀਹ ਰੁਪਏ ਦੀ ਜਾਗ ਕਰੋ ਤੇ ਬੰਦਾ ਫਿਰ, ਬੈਨੀਫਿਟ ਮਿਲਦਾ ਈ ਏ।
ਹੁਨ ਮੈਂ, ਹਮ ਸਰੋਂ ਦਾ ਤੇਲ ਏ, ਮੈਂ ਇੱਥੋਂ ਲਿਆਨੀ ਆ, ਇੱਕ ਸੌ ਸੱਤਰ ਰੁਪਏ ਦਾ, ਔਰ ਦੁਕਾਨ ਤੇ ਮਿਲਦੈ ਦੋ ਇਕ ਸੌ ਤ੍ਰੀਹ ਰੁਪਏ ਦਾ। ਵੇਖਲੋ ਤੁਸੀਂ, ਕਿੰਨਾ ਬੈਨੀਫਿਟ ਹੈਗਾ ਫਿਰ।
ਅੱਛਾ-ਅੱਛਾ।
ਹੋਰ, ਸੰਨ ਤੇ ਹੁਨ ਇਸ ਤਰ੍ਹਾਂ ਹੋ ਗਿਆ ਕਿ ਦੁਕਾਨ ਤੇ ਜਾ ਕੇ ਖਲੋਂਨੇ ਆ, ਤੇ ਸੰਨ ਤੇ ਸੋਚਨਾ ਪੈਂਦਾ, ਅਸੀ ਲੈਨ ਕੀ ਆਏ ਆ।
ਹਾ, ਓਹੀ ਗੱਲ ਆ ਤੁਸੀਂ ਆਪ ਚਲੇ ਜਾਂਦੇ ਨਾ, ਸਾਡੇ ਜਾਣ ਦੀ ਦਿੱਕਤ ਏ ਨਾਂ, ਦੇਖਨਾ ਪੈਂਦੈ ਕਿਦੇ ਨਾਲ ਜਾਈਏ।
ਕਾਰ ਚਲਾਨ ਵਾਸਤੇ ਜਨਾਨੀ ਨੂੰ ਆਪ ਈ ਥੋੜ੍ਹਾ ਐਕਟਿਵ ਹੋਨਾ ਪੈਂਦਾ ਏ। ਵੀਕਲ ਵਗੈਰਾ ਹੋਨ 'ਤੇ ਆਪੇ ਸਿਖੱਨ ਦੀ ਕੋਸ਼ਿਸ਼ ਕਰੋ, ਥੋੜਾ ਬਾਰ ਨਿਕ ਲਓ‌, ਫਿਰ ਤੁਹਾਨੂੰ ਵੀ ਦੁਨੀਆਂ ਦਾ ਪਤਾ ਚੱਲੇਗਾ।
ਕਾ ਹੈ, ਕਿਉਂਕਿ ਅਸੀਂ ਲੋਕੀ ਕਦੀ ਚਾ ਸਾਈਕਲ ਨੀ ਚਲਾਈ, ਤੇ ਵੀਕਲ ਚਲਾਂਨ ਦਾ ਝਾਕਾ ਹੈਗਾ।
ਝਾਕਾ ਕਿ ਹੁਨ ਕੋਈ ਨਾ ਕੋਈ ਆਪਨਾ, ਕੋਈ ਡਫੈਂਸ, ਕੋਈ ਕਿਸੇ ਨੂੰ ਫੜ ਲੈ, ਦਰਾਨੀ, ਜਠਾਨੀ ਕਿਸੇ ਨੂੰ ਵੀ। ਫੜ ਲੋ, ਜਾਓ ਇੱਕ ਵਾਰ ਜਾਓਗੇ, ਦੋ ਵਾਰ ਜਾਓਗੇ।
ਲਓ, ਉਨੂੰ ਨੀ ਆਂਦਾ ਪੁੱਛ ਲੈਨਾ।
ਊ।
ਓਹੀ ਓ, ਕੋਈ ਹੋਏ ਨਾ ਨਾਲ ਜਾਣ ਲਾ ਤੇ ਬੰਦਾ ਚਲੋ ਸ਼ੌਪਿੰਗ
ਹਾਂ ਤੇ
ਇਨਾਂ ਕੋਲ ਕਿੱਥੇ ਟਾਈਮ, ਬੱਚਿਆਂ ਦਾ ਸਕੂਲ, ਸਕੂਲ ਤੋਂ ਆਕੇ ਟਿਊਸ਼ਨ। ਟਾਇਮ ਕਿਥੇ ਬੱਚਿਆਂ ਕੋਲ, ਹੈਨਾਂ? ਫਿਰ ਬੱਚੇ ਆਂਦੇ ਨੇ ਸ਼ਾਮ ਦੇ। ਟਾਈਮ ਬੱਚੇ ਦਾ ਈ ਮੂਡ ਹੁੰਦਾ, ਜਾਨਾ ਨਈ ਜਾਨਾ। ਹੁਨ ਸਾਡਾ ਕੰਮ ਦਾ ਟੈਮ ਹੋ ਜਾਂਦੈ, ਸ਼ਾਮ ਦੇ ਟੈਮ।
ਬੱਚਿਆਂ ਦਾ ਕੀ ਏ? ਬੱਚਿਆਂ ਨੂੰ ਲੈ ਦਿਓ ਨਾ, ਮੈਂ ਮੇਰੀ ਗੁੜੀਆਂ ਨੂੰ ਲੈ ਕੇ ਆਨੀ ਆ, ਨਾ। ਉਹ ਮੈਨੂੰ ਮੇਰਾ ਤਾਂ ਸਮਾਨ ਖਰੀਦਨ ਨੀ ਦੇਂਦੀ ਆ। ਮੈਂ ਸਮਾਨ ਵੇਖ-ਵੇਖ ਕਰੇਗੀ, ਮੰਮੀ, ਐ ਲੈ ਦੋ, ਮੰਮੀ, ਐ ਲੈ ਦੋ, ਮੰਮੀ, ਐ ਲੈ ਦੋ। ਕਿਵੇ ਮੈਂ ਕੈਂਨੀ ਏ, ਮੈਨੂੰ ਬੱਚਤ ਕਰਨ ਦਾ ਫਾਇਦਾ ਕੀ ਏ। ਜੇ ਤੂੰ ਦੁਗੱਨਾ ਸਮਾਨ ਬਥੇਰਾ ਖਰੀਦ ਕੇ ਲੈ ਗੀ।
ਹੂੰ, ਬੋਤ ਸੁਵਿਧਾ ਹੈਗੀ।
ਹੂੰ, ਹੋਰ ਕੀ ਖਾ-ਪੀ ਲਿਤੈ?
ਹਾਂਜੀ ਹਾਂ, ਬਸ ਫ੍ਰੀ ਸੀ, ਮੈਂ ਕੇਆ ਚਲੋ, ਸੋਚਦੀ ਪੀ ਸੀ। ਕਿਚਨ ਦਾ ਵੀ ਸਮਾਨ ਥੋੜਾ ਮੁੱਕਿਆ ਦਾ ਵੇ, ਬਾਥਰੂਮ ਦਾ ਵੀ ਲੈਣਾ ਹੈ। ਬਸ ਇਹ ਚੀਜ਼ਾਂ ਤੇ ਚਲੋ ਸੋਚ ਲੈਂਦਾ, ਬੰਦਾ ਵੀ ਚਲੋ ਹਾਰਪਿਕ ਵਗੈਰਾ ਖਰੀਦ ਆਈਏ ਇਕੱਠਾ, ਤੇ ਬਸ ਏਹੀ ਸੋਚਦੀ ਵੀ ਸੀ। ਮੈਂ ਕਿਹਾ ਚਲੋ ਮੋਲ ਬੜੀ ਦੂਰ ਹੈ, ਮੈਂ ਕਿਹਾ ਚਲੋ ਮੈਂ ਪੁੱਛ ਕੇ ਕਿਸੇ ਕੋਲ ਦੇਖਣੀ ਹੁੰ ਡੈਸ ਲਾ ਕੇ ਕੀ ਥੋੜ੍ਹਾ ਹੁੰਦਾ ਵੀ ਬੈਨੀਫਿਟ ਹੁੰਦਾ ਹੈ। ਤਾਂ ਲਈ
ਅਰੇ, ਚਲੋ ਦੂਰ ਹੈ। ਤੇ ਮਹੀਨੇ ਚ ਇੱਕ ਵਾਰ ਦਾ ਉਹ ਬਣਾ ਲੋ ਨਾ ਕਿ ਇਹ ਮਹੀਨੇ ਦੀਆਂ ਤਰੀਕ ਨੂੰ ਜਾਣਾ ਤੇ ਮਹੀਨੇ ਦਾ ਸਮਾਨ ਲਿਆ ਲਵੋ। ਤੇ ਮਹੀਨਾ ਜਾਓ ਹੀ ਨਾ ਕਿਧਰੇ
ਸੋਚਦੀ ਆਂ ਬਣਾਉਂਦੇ ਆਂ ਪਲੈਨਿੰਗ। ਬੇਟੀ ਨਾਲ ਹੀ ਬਣਾਉਦੇ ਆ, ਪਲੈਨਿੰਗ ਬਣਾਉਦੇ ਆ।
ਹਾ, ਠੀਕ ਹੈਗਾ। ਫਿਰ ਹੋਰ ਕੀ ਬਸ ਵਧੀਆ।
ਬਸ, ਇਕ ਈ ਮੋਲ ਚ ਜਾਓ ਨਾ ਫਿਰ ਬੰਦਾ ਲੈਣ ਕੁੱਛ ਜਾਂਦਾ ਹੈ। ਤੇ ਦੇਖਦਾ ਕੁ ਜੋ ਚੀਜ਼ ਫਿਰ ਬੰਦਾ ਐ ਦੇਖ ਲਈ ਐ ਚਾਚੀ ਜੀ ਉਹ ਦੇਖ ਲਈ ਐ ਦੇਖ ਲਈ ਤੇ ਉੱਥੇ ਤੇ ਜਾਣਾ ਤਾਂ ਤੁਹਾਨੂੰ ਪਤਾ ਦੋ ਤਿੰਨ ਘੰਟੇ ਤਾਂ ਖਤਮ ਹੀ ਨੇ
ਆਰਾਮ ਨਾਲ
ਹਾਂ, ਉਧਰੋਂ ਖਤਮ ਹੀ ਨੇ ਦੋ ਤਿੰਨ ਘੰਟੇ ਫਿਰ ਬੱਚੇ ਨੂੰ ਇਹ ਪਸੰਦ ਆਊ ਬੱਚੇ ਨੂੰ ਨਾ ਚੀਜ਼ ਲੈ ਕੇ ਦੋ ਫਿਰ
ਬਲਿੰਗ, ਕਿਉਂਕਿ ਫਿਰ ਬਿਲਿੰਗ ਦੀ ਲਾਈਨਾਂ ਵੀ ਬੜੀਆਂ ਹੁੰਦੀਆਂ ਨੇ ਬਿਲਿੰਗ ਲੱਗਣਾ ਹੁੰਦਾ ਨਾ ਉਹ ਵੀ ਬਹੁਤ ਲਾਈਨਾ ਹੁੰਦੀਆ ਨੇ।
ਹੂ, ਇੱਥੋਂ ਹੀ ਬੰਦਾ ਬੰਦਾ ਕਹਿੰਦਾ ਦੋ ਤਿੰਨ ਘੰਟੇ ਕੌਣ ਕਰੇ ਖਰਾਬ।
ਚਲੋ, ਕੋਈ ਨੀ ਚੰਗਾ ਕੋਈ ਨੀ ਤੁਸੀਂ ਜਾਣਾ ਹੋਏਗਾ ਤੇ
ਹਾਂਜੀ, ਹਾਂਜੀ-ਹਾਂਜੀ, ਮੈਂ ਤੁਹਾਨੂੰ ਕਾਲ ਕਰਾਂਗੀ ਤੇ ਤੁਸੀਂ ਤੁਹਾਡੇ ਕੋਲ ਟਾਈਮ ਹੋਏਗਾ। ਤੇ ਚੱਲਣਾ ਮੇਰੇ ਨਾਲ ਠੀਕ ਸਤਿ ਸ਼੍ਰੀ ਅਕਾਲ ਜੀ।